ਹੈਲੋ। ਹਾਂ ਹਾਂਜੀ ਹਾਂ ਸਤਿ ਸ਼੍ਰੀ ਅਕਾਲ। ਸਤਿ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ
ਠੀਕ
ਠੀਕ ਵਧੀਆ। ਮੈਂ ਫ਼ੋਨ ਕੀਤਾ ਹਾਂ ਬਸ ਮੈਂ ਫੋਨ ਜ ਕੀਤਾ, ਮੈਂ ਕਿਹਾ ਭੈਣ ਜੀ ਉਹਨਾਂ ਕੋਲੋਂ ਪੁੱਛਾਂਗੇ। ਕੋਈ ਸਾਨੂੰ ਚੀਜ਼ ਦੱਸੋ ਕੋਈ ਗਰਮੀਆਂ 'ਚ ਬੱਚਿਆਂ ਵਾਸਤੇ ਕੁਛ ਨਾਸ਼ਤਾ ਬਣਾਈਏ, ਬੱਚੇ ਤਾਂ ਬੜੇ ਪਰੇਸ਼ਾਨ ਕਰਦੇ ਜੇ ਕੁਛ ਖਾਂਦੇ ਨਹੀਂ, ਜੇ ਮੈਂ ਕਿਹਾ ਕੁਛ ਦਿਖਾ ਦੱਸੋ। ਹਲਕਾ, ਫੁਲਕਾ ਵੀ ਹੋਏ ਤੇ ਸਆਦੀ ਵੀ ਹੋਏ।
ਬਾਈ ਅਸੀ ਤੇ ਅੱਜ, ਕੱਲ੍ਹ ਜੋਸ ਤੇ ਜ਼ੋਰ ਦਿੱਤਾ ਯਾ, ਅਸੀਂ ਬਾਜ਼ਾਰੋਂ ਤਰਬੂਜ਼ ਲੈ ਕੇ ਆਉਂਦੇ ਹਾਂ।
ਅੱਛਾ ਜੀ।
ਹਾਂ ਤੇ ਤਰਬੂਜ ਇਸ ਤਰ੍ਹਾਂ ਵ ਕਿ ਬੱਚੇ ਕਈ ਤਾਂ ਬੱਚੇ ਖਾ ਲੈਂਦੇ ਨੇ ਛੋਟੇ ਤੇ ਵੱਡੇ ਨਹੀਂ ਖਾਂਦੇ ਤੇ ਮੈਂ ਪਤਾ ਕੀ ਕਰਨੀ ਆ ਤਰਬੂਜ ਸਾਰਾ ਕੱਟ ਕੇ ਮਿਕਸੀ ਚ ਗਰਾਇੰਡ ਕਰ ਲੈਣੀ ਆ ਥੋੜੀ ਚਿੰਨੀ ਪਾ ਦਨੀਆ
ਠੀਕ ਹੈ।
ਉਹਨੂੰ ਫਿਰ ਨਾ ਹਾਂ ਕਿਉਂਕਿ ਕਈ ਵਾਰ ਨਾ ਤਰਬੂਜ਼ ਫਿਕਾ ਵੀ ਨਿਕਲਦਾ
ਹਾਂਜੀ, ਹਾਂਜੀ। ਬਿਲਕੁਲ ਕਈ ਵਾਰੀ ਫਿਰ ਮਨ ਹੀ ਨਹੀਂ ਕਰਦਾ ਦੁਬਾਰਾ ਲੈਣ
ਹਾਂ ਤੇ ਉਹ ਫੇਰ ਖਾ ਕੇ ਦੇਖਦੇ ਹਾਂ। ਕਿ ਬ ਤਰਬੂਜ ਥੋੜਾ ਬੱਚੇ ਖਾ ਲੈਣਗੇ ਜਿ ਨਹੀਂ ਖਾਂਦੇ ਫਿੱਕਾ ਲੱਗਦਾ ਤੇ ਮੈਂ ਮਿਕਸੀ ਚ ਪਾ ਕੇ ਤੇ ਵਿੱਚ ਇੱਕ ਉਹ ਬੀਜ ਹੁੰਦੇ ਨੇ ਦਾ ਵੀ ਰਸ ਨਿਕਲ ਜਾਂਦਾ ਬੀਜਾਂ ਦਾ ਉਹਦੀ ਵੀ ਤਾਕਤ ਆ ਗਈ ਫਿਰ ਚਿੰਨੀ ਥੋੜੀ ਜਿਹੀ ਪਾਈ ਤੇ ਦੇ ਫਿਰ ਅਸੀਂ ਉਸਨੂੰ ਕੱਢ ਕੇ ਫਿਰ ਛੰਨੀ ਦੇ ਵਿੱਚ ਛਾਨ ਕੇ ਤੇ ਬੱਚਿਆਂ ਨੂੰ ਗਿਲਾਸਾਂ ਚ ਪਾ ਕੇ ਜੂਸ ਦੇ ਦੇਗਾ
ਠੀਕ ਹੈ। ਉਹ ਉਹ ਵੀ ਤੁਹਾਡੀ ਵਧੀਆ ਚੀਜ਼ ਤਾਂ ਅਸੀਂ ਦੱਸੀਏ ਅਸੀਂ ਵੀ ਇਹੀ ਕਰਦੇ ਮੈਂਗੋ ਸ਼ੇਕ ਬਣਾ ਲਿਆ ਕਦੀ ਬਨਾਨਾ ਸ਼ੇਕ ਬਣਾ ਲਿਆ ਸਵੇਰੇ ਤਾਂ ਨਾਸ਼ਤੇ ਵਿੱਚ ਸਾਡੇ ਇਹੀ ਚੱਲਦਾ ਜੇ ਰੋਟੀ ਪਰੌਂਠੀ ਖਾਣੀ ਤਾਂ ਬੱਚਿਆਂ ਨੂੰ ਬੜੀ ਔਖੀ ਜਿਹੀ ਲੱਗਦੀ ਜੇਨੇ ਨਹੀਂ ਮਨ ਹੀ ਨਹੀਂ ਕਰ ਰਿਹਾ ਖਾਣੇ ਕਬੀ ਮਨ ਵੀ
ਨਹੀਂ ਅੱਛਾ ਫਿਰ ਤੁਸੀਂ ਬਰੈਡ ਬਰੂਡ ਬਣਾ ਲੋ ਨਾ ਬਰੈਡ ਬਣਾ ਦੋ ਬੱਚਿਆਂ ਨੂੰ ਕੋ ਖੋਏ ਦੇ ਦੋ
ਇੰਝ ਦਾ ਹੀ ਕੁਛ ਕਰੀਦਾ ਬਰੈਡ ਸੈਂਡਵਿਚ ਬਣਾਉਂਦੇ ਆ ਬੱਚੇ ਉਹ ਆਪਸ ਲੱਗਦੇ ਆਪੇ ਦੱਸਦੇ ਮੰਮੀ ਇੰਝ ਬਣਾਉਣਾ ਹੈ ਤੇ ਸੈਂਡਵਿਚ ' ਬਣਾਉਂਦੇ ਕਦੀ ਕਦੀ ਬਰੈਡ ਵੀ ਬਣਾਉਂਦੇ ਆ ਬਸ ਉਹੀ ਮੈਂ ਕਿਹਾ ਪੁੱਛਾਂ ਤੁਹਾਨੂੰ ਕੋਈ ਹਲਕਾ ਹਲਕਾ ਫੁਲਕਾ ਨਾਸ਼ਤਾ ਹੋਏ ਜਿਵੇਂ ਕੋਈ ਉਹ ਬੰਦੇ ਸੂਜੀ ਅ ਵੇਸਣ ਦੇ ਪੂੜੇ ਵੀ ਕਈ ਲੋਕ ਬਣਾ ਲੈਂਦੇ ਨਾ
ਹਾਂ ਮੈਂ ਤੇ ਉਸ ਦਿਨ ਦੇਖ ਦੇਖੇ ਨੇ ਟੀਵੀ ਤੇ ਅਹ ਪੂੜੇ ਬਣਾਉਂਦੇ ਅਸੀਂ ਤੇ ਨਾ ਅਹ ਆਟਾ ਪਾਉਂਦੇ ਸੀ
ਅੱਛਾ
ਹਾਂ ਤੇ ਵਿੱਚ ਚੀਨੀ ਪਾ ਕੇ ਘੋਲਦੇ ਸੀ
ਹਮ
ਤੇ ਮੈਂ ਉਸਨੇ ਟੀਵੀ ਤੇ ਦੇਖਿਆ ਉਸਨੇ ਇੱਕ ਕੱਪ ਦੁੱਧ ਦੇ ਵਿੱਚ ਅੱਧਾ ਕੱਪ ਚੀਨੀ ਪਾਤੀ ਬਰਾਬਰ ਹੀ ਪਾਤੀ ਉਹਨੂੰ ਗੈਸ ਨੇ ਉਬਾਲ ਲਿਆ
ਅੱਛਾ।
ਉਹਨੂੰ ਉਬਾਲ ਕੇ, ਫੇਰ ਉਹ ਠੰਡਾ ਜਦੋਂ ਕਰ ਲਿਆ ਨਾ, ਠੰਡਾ ਕਰਨ ਤੋਂ ਬਾਅਦ ਆਟੇ ਵਿੱਚ, ਉਹ ਉਹ ਦੁੱਧ ਪਾ ਤਾ, ਮਿੱਠੇ ਵਾਲਾ।
ਅੱਛਾ।
ਹਾਂ ਤੇ ਫਿਰ ਉਸਨੂੰ ਨਾ, ਚੰਗੀ ਤਰ੍ਹਾਂ ਉਸਨੇ ਥੋੜ੍ਹੀ ਜਿਹੀ ਸੌਂਫ ਪਾਤੀ। ਉਹਦੇ ਚ ਆਟੇ ਚ, ਉਹ ਫੇ ਚਮਚੇ ਨਾਲ ਘੋਲ ਕੇ ਪੂੜੇ ਬਣਾਏ। ਹ ਉੱਥੇ ਮੇਰੇ ਬੜੇ ਵਧੀਆ ਬਣੇ, ਹਾਂ, ਨਹੀਂ ਤੇ ਮੈਂ ਘੋਲ ਕੇ ਬਣਾਉਂਦੀ ਸੀ ਨਾ ਤੇ ਬੜੇ ਔਖੇ ਪੂੜੇ ਉਤਰਦੇ ਸੀ, ਇੰਨਾ ਮਜ਼ਾ ਨਹੀਂ ਮੈਂ ਕਿਹਾ, ਇਹ ਵਧੀਆ ਬਣੇ ਕਮਾਲ ਦੇ ਪੂੜੇ।
ਠੀਕ ਹੈ, ਅਸੀਂ ਵੀ ਇਸ ਤਰ੍ਹਾਂ ਹੀ ਕਰਾਂਗੇ, ਦੁੱਧ 'ਚ ਚੀਨੀ ਮਿਕਸ ਕਰਕੇ ਪਾਵਾਂਗੇ। ਵਿੱਚ ਦੁੱਧ
ਉਹਨੂੰ ਉਬਾਲਾ ਕਰਨਾ ਨਾ, ਹਾਂ ਉਹ ਪਾਣੀ ਦੀ ਥਾਂ ਉਹਨੇ ਚੀਨੀ ਪਾਈ। ਮੈਂ ਕਿਹਾ ਵਾਹ, ਬਈ ਵਾਹ, ਇਹ ਨਵਾਂ ਟ੍ਰਿਕ ਫੈਦਾ ਹੀ ਹੋ ਗਿਆ, ਦੇਖਣ ਦਾ।
ਹਾਂਜੀ -ਹਾਂਜੀ, ਚੀਜ਼ਾਂ ਤੇ ਬੜੀਆਂ ਆਉਂਦੀਆਂ, ਜੇ ਬੱਚੇ ਵੀ ਕਹਿੰਦੇ, ਮੰਮੀ ਦੇਖਦੇ ਤਾਂ ਬੜੀਆਂ ਚੀਜ਼ਾਂ ਉਹ ਬਣਾਉਂਦੇ ਕੁਛ ਹੈ ਨੀ। ਉਹ ਤੇ ਮੈਂ ਕਿਹਾ ਨਾਲ ਕੋਈ ਹੈਲਪ ਵੀ ਕਰਵਾਏ ਨਾ, ਤੇ ਫੇਰ ਮਜਾ ਆਉਂਦਾ ਕੋਈ ਹੈਲਪ ਭਰਵਾ ਦੇ ਨਾਲ ਥੋੜ੍ਹੀ ਜਿਹੀ ਕੀ ਇਹ ਬਨਾਨਾ ਐ, ਦੂਸਰਾ ਜਨਾ ਵੀ ਤਾਂਸੀ ਜੇ ਨਾ ਨਾਲ ਫ਼ਿਰ ਮਜ਼ਾਉਂਦਾ ਹੈ ਗ ਦਾ ਦੋ ਜਣੇ ਖਲੋਤੇ ਹੋਣ, ਰਸੋਈ ਜਤੇ
ਹਾਂ।
ਹੂੰ।
ਜਾਂ ਵੇਸਣ ਦੇ ਥੋੜੇ ਹੀ ਹੈਗੇ, ਹੋਰ ਕੀ ਹੈ, ਵਿੱਚ ਹਲਕਾ ਜਾਂ ਪਿਆਜ ਪਾ ਦੋ। ਵਿੱਚ ਥੋੜਾ ਜਿਹਾ ਹਰਾ ਧਨੀਆ। ਪਾ ਦੋ, ਹਰੀ ਮਿਰਚਾਂ ਪਾ ਦਿਓ। ਤੇ ਬੇਸਣ ਦੇ ਪੂੜੇ ਬਣਾ ਲਓ, ਇੱਕ ਜ਼ੁਕਾਮ ਨੂੰ ਵੀ ਬੜਾ ਫਾਇਦਾ ਦਿੰਦਾ ਜੇ।
ਨਹੀਂ, ਨਹੀਂ ਬਨਾਂਦੇ ਹਾਂ, ਹਾਂ ਅਸੀਂ ਵੀ ਕਦੀ ਕਦੀ ਨਾ ਬਣਾਉਦੇ ਹਾਂ। ਅੱਜ -ਕੱਲ੍ਹ ਹੋਈ ਦੀ ਗਰਮੀ ਬੜੀ, ਜਿਵੇਂ ਕਹਿ ਲਓ ਚ ਰਸੋਈ 'ਚ ਖਲੋਣਾ ਜਿਵੇਂ ਬੜਾ ਔਖਾ ਹੀ ਲੱਗਦਾ ਜੇ, ਕਹਿੰਦੇ ਫਟਾਫਟ ਬਣਾ ਕੇ ਬਾਹਰ ਨਿਕਲੀਏ, ਉਹ ਹਿਸਾਬ ਹੋਇਆ ਪਿਆ। ਹੋਇਆ ਕੇ ਮੈਂਗੋ ਸ਼ੇਕ ਉਹ ਬਣਾਇਆ, ਬ ਬੱਚਿਆਂ ਵਾਸਤੇ ਲੰਚ ਪੈਕ ਕੀਤਾ। ਲੰਚ ਪੈਕ ਲੰਚ ਕਰ ਦਈਦਾ ਪੈਕ ਉਹਨਾਂ ਦਾ, ਤੇ ਨਾਸ਼ਤੇ ਚ ਇਹ ਬਣਾਦੇ, ਬਦਾਮ ਵਗੈਰਾ ਭਿਗੋ ਕੇ ਰੱਖਦੇ ਨਾ ਸਵੇਰੇ। ਸਭ ਤੋਂ ਪਹਿਲਾਂ ਵਾਲਾ ਤੇ, ਉਹਨਾਂ ਦਾ ਨਾਸਤਾ ਇਹ ਜੇ ਚਾਹ, ਅਤੇ ਦਸ ਬਿਸਕੁਟ ਮਿਲ ਜਾਣ, ਉਹਨਾਂ ਨੂੰ। ਉਹ ਇਹਨਾਂ ਦਾ ਸਵੇਰੇ
ਰਸ ਸਵੇਰੇ ਖਾਂਨੇ ਆ।
ਤੇ ਉਹ ਉਹਨਾਂ ਨੂੰ ਸਭ ਤੋਂ ਪਹਿਲੇ ਚਾਹੀਦੇ ਆ ਚਾਹ ਨਾਲ ਬਿਸਕੁਟ ਹੋ ਗਏ ਜਿਹਨੇ ਬਿਸਕੁਟ ਖਾਣਾ ਬਿਸਕੁਟ ਖਾਏਗਾ, ਜੋ ਰਸ ਖਾਣ ਵਾਲਾ ਰਸ ਖਾਏਗਾ।
ਹਾਂਜੀ।
ਹਾਂ।
ਇਥੇ ਅਸੀਂ ਸ਼ਨੀਵਾਰ ਛੁੱਟੀ ਹੋਵੇ ਜਾਂ ਇਤਵਾਰ ਨੂੰ ਛੁੱਟ ਹੁੰਦੀ ਆ ਨਾ, ਤਦ ਇਹ ਬਣਾਨੇ ਆ। ਕਿਉਂਕਿ ਬੱਚਿਆਂ ਨੇ ਸਾਰਾ ਦਿਨ ਆਫਿਸ ਜਾਣਾ ਹੁੰਦਾ ਤੇ, ਪਤਾ ਨਹੀਂ ਹੁੰਦਾ, ਕਿ ਕਦੀ ਕਿੱਥੇ ਨਿਕਲ ਜਾ ਵੀ ਦੁਪਹਿਰੇ ਰੋਟੀ ਖਾਣ ਆਣ ਕਿ ਨਾ ਆਣ। ਤੇ ਹਾਂ ਤੇ ਇਸ ਲਈ ਉਹਨੂੰ ਪਰੌਂਠਾ ਬਣਾ ਕੇ ਸਵੇਰੇ ਦੇਨੀ ਆ।
ਸਹੀ ਹੈ ਉਹਦਾ ਰੂਟੀਨ ਬਣ ਜਾਂਦਾ ਨਾ। ਕਈ ਤਾਂ ਉਹ ਖਾ ਲੈਂਦੇ ਆ ਰੂਟੀਨ ਬਣ ਜਾਂਦਾ ਕਿ ਪਰੌਂਠੀ ਖਾ ਕੇ ਜਾਣੀ ਇੱਕ ਘਰੋਂ।
ਹਾਂ।
ਹਾਂ, ਅੱਛੀ ਗੱਲ ਵੀ ਹੈ। ਮੈਂ ਖਾਂਦਾ ਮੇਰਾ ਬੇਟਾ ਵਿੱਚ ਗੋਲੂ ਖਾਂਦਾ ਮੇਰਾ ਉਹਨੂੰ ਚੰਗੀ ਲੱਗਦੀ ਏ ਉਹ ਉਹਨੇ ਤਾਂ ਖਾ ਕੇ ਹੀ ਜਾਣਾ ਕੁਛ ਬਰੈਡ ਰੋਲ ਹੋਗੇ ਬ੍ਰੈਡ ਮੱਖ ਮੱਖਣ ਲਗਾ ਦਿਓ, ਪਰੌਂਠੀ ਬਣਾ ਦਿਓ, ਮਤਲਬ ਉਹ ਇੱਕ ਚੀਜ਼ ਖਾ ਕੇ ਆਪਣਾ ਘਰੋਂ ਜਾਂਦਾ ਹੈਗਾ ਸਾਨੂੰ ਵੀ
ਉਹ ਤੇ ਹੈ ਹੀ ਐ ਪਤਾ ਕੀ ਹੈਗਾ ਰੋ ਟੀ ਨਾ ਹੈਲੋ।
ਹਾਂਜੀ-ਹਾਂਜੀ ਬੋਲੋ, ਹਾਂਜੀ।
ਰੋਟੀ ਰੋਟੀ ਨਾਲ ਨਾ ਢਿੱਡ ਭਰਿਆ ਰਹਿੰਦਾ ਤੇ ਦੁਪਹਿਰ ਦੇ ਟਾਈਮ ਨਾਲ ਬੱਚਿਆਂ ਦਾ ਟਾਈਮ ਨਹੀਂ ਹੁੰਦਾ। ਕਿ ਕਿਸ ਟਾਈਮ ਟਾਈਮ ਰੋਟੀ ਖਾਣ ਨੂੰ ਮਿਲੇ, ਕਿ ਨਾ ਮਿਲੇ ਕਦੀ ਕਿਤੇ ਕੰਮ ਚਲੇ ਜਾਣ ਕੁਛ ਉਹ ਸਵੇਰੇ ਦੋ ਫੁਲਕੇ
ਹਾਂ ਬਸ ਇਹੀ ਉਹਨਾਂ ਨੂੰ ਕਹਿਦੀ ਵੀ ਤੁਸੀਂ ਖਾਧੀ ਤੁਹਾਨੂੰ ਪਤਾ ਨਹੀਂ ਦੁਪਹਿਰੀ ਕਿਸ ਟਾਈਮ ਕੋਈ ਆ ਜਾਂਦਾ ਤੁਸੀਂ ਕਹਿੰਦੇ ਮੰਮੀ ਲੇਟ ਹੋ ਗਏ ਸੀ ਅੱਜ ਅਸੀਂ ਰੋਟੀ ਲੇਟ ਖਾਧੀ, ਅੱਜ ਖਾਧੀ ਨੀ ਅਸੀਂ ਕਿਧਰੇ ਚਲੇ ਗਏ ਸੀ।
ਹਾਂ
ਇਸ ਕਰਕੇ ਖਾਧੀ ਨ ਗਈ ਤੇ ਫਿਰ ਮੈਂ ਕਈ ਵਾਰੀ ਗੁੱਸਾ ਵੀ ਹੋ ਜਾਨੀ ਆ ਵਿਬਬੇਟਾ ਸਵੇਰੇ ਕਿੰਨੀ ਮੁਸ਼ਕਲ ਨਾਲ ਮਿਹਨਤ ਲੱਗਦੀ ਹੈ ਸਾਰੀ, ਬਣਾ ਕੇ ਤੁਹਾਨੂੰ ਪੈਕ ਕਰਕੇ ਭੇਜਦੇ ਹਾਂ ਔਰ ਤੁਸੀਂ ਅੱਗੋਂ ਖਾ ਕੇ ਨਹੀਂ ਆਉਂਦੇ ਕਦੀ-ਕਦੀ ਹੋ ਜਾਂਦਾ ਖਾ ਕੇ ਨਹੀਂ ਆਦੇ। ਉਹ ਫਿਰ ਬਣ
ਉਹਨਾ ਟਾਈਮ ਨੀ ਮਿਲਦਾ ਦੁਪਹਿਰ ਨੂੰ ਤਾਂ ਹੀ ਤੇ ਮੈਂ ਸਵੇਰੇ ਉਹਨੂੰ ਪਰੌਂ ਠੇ ਖਵਾ ਦਿੰਨੀ ਆ ਦੋ। ਕਿਉਂਕਿ ਦੁਪਹਿਰ ਦੀ ਤੇ ਉਹਦਾ ਕੋਈ ਪਤਾ ਨੀ ਹੁੰਦਾ ਫੇਰ ਸ਼ਾਮੀ, ਰਾਤੀ ਆ ਕੇ ਰੋਟੀ ਖਾਂਦਾ।
ਉਹ ਤਾਂ ਹੈ ਹੀ ਹੈ।
ਫੋਨ ਕਰੋ ਹਾਂ ਫੋਨ ਕਰੋ ਤੇ ਕਹਿਗਾ ਮੈਂ ਮੀਟਿੰਗ ਤੇ ਆ ਅੱਜ ਨੀ ਮੈਂ ਆਵਾਂਗਾ ਮੰਮੀ
ਠੀਕ ਉਹ ਨਾ ਬੱਚੇ ਨੌਕਰੀਆਂ ਕਰਦੇ ਹੁੰਦੇ ਫਿਰ ਉਹ ਵੀ ਜ਼ਰੂਰੀ ਨੌਕਰੀ ਜ਼ਰੂਰੀ ਹੈ ਉਹ ਵੀ ਵੇਖਣੀ ਪੈਂਦੀ ਹਾਂ ਚਲੋ ਬਣਾਇਆ ਕੋਈ ਪ੍ਰ ਪ੍ਰੋਗਰਾਮ ਬਣਾਇਆ ਤੁਸੀਂ ਘੁੰਮਣ ਜਾਣ ਦਾ ਕਿਧਰੇ
ਨਹੀਂ ਹਾਲੇ ਤੇ ਨਹੀਂ ਬਣਾਇਆ ਬੰਗਲੋੌਰ ਜਾਣਾ ਸੀ ਤੁਹਾਡੇ ਨਾਲ ਪ੍ਰੋਗਰਾਮ ਬਣਾ ਰਹੇ ਸੀ
ਅੱਛਾ ਨਹੀਂ ਥੋੜਾ ਮੇਰਾ ਤੁਹਾਨੂੰ ਬੱਚਾ ਮੈਂ ਦੱਸਿਆ ਸੀ ਤੁਹਾਨੂੰ ਬੇਟਾ ਪੋਤਰਾ ਮੇਰਾ ਠੀਕ ਨੀ ਰਿਹਾ ਪਿਛਲੇ ਦਿਨਾਂ ਚ ਉਹਦਾ ਉਦੋਂ ਹੀ ਉਹਨਾਂ ਦਿਨਾਂ ਚ ਤੁਸੀਂ ਕਹਿ ਰਹੇ ਸੀ ਮੈਂ ਕਿਹਾ ਨਹੀਂ ਬਹੁਤ ਮੁਸ਼ਕਿਲ ਹੋ ਜਾਣਾ ਇਸ ਟਾਈਮ ਤੇ ਮੈਂ ਨੀ ਬਿਲਕੁਲ ਵੀ ਜਾ ਸਕਦੀ
ਬਸ ਉਹਨਾਂ ਦਿਨਾਂ ਸੀ ਉਹਦੀ ਸੱਸ ਬਿਮਾਰ ਹੋ ਗਈ ਕੱਟ ਗਏ ਹੁਣ ਵੇਖਣ ਜਾਣਾ ਤੁਹਾਨੂੰ ਕਹਿ ਰਹੀ ਆ ਚਲੋ ਚਲੀਏ
ਹੂੰ ਨਹੀਂ ਹਜੇ ਤੇ ਨਹੀਂ ਕੁਛ ਪ੍ਰੋਗਰਾਮ ਬਣ ਰਿਹਾ ਬਾਕੀ ਅਨ ਜਲ ਦੀ ਖੇਡ ਜੇ ਬਣ ਗਿਆ ਤੇ ਬਣ ਗਿਆ
ਹਾਂ ਮੈਂ ਕਿਹਾ ਦੋਨੋ ਜਨੀਆਂ ਅਸੀਂ ਜਾਂਦੇ ਹਾਂ ਵੇਖ ਆਣੇ ਹਾਂ ਅਗਲੀ ਅਗਲਿਆਂ ਨੂੰ ਵੀ ਹੋਏਗਾ ਵੀ ਵੇਖ ਪਹਿਲਾਂ ਆਏ
ਹਾਂ ਉਹ ਤੇ ਹੈ ਹੀ ਆ ਚੰਗਾ ਲੱਗਦਾ ਹੋਰ ਕੀ
ਕੋਈ ਦੂਰੋਂ ਥੋੜ੍ਹੀ ਰਿਸ਼ਤੇਦਾਰੀ ਹੈ ਨੇੜੇ ਤੇ ਧੀ ਜਵਾਈ ਹੈ ਉੱਦੇ ਨੇ ਮਿਲਦੇ ਨੇ ਤੁਸੀਂ ਬੁਲਾਵੋ ਚਾਹੇ ਚੱਟ ਆਂਦੇ ਦੁੱਖ ਸੁੱਖ ਨੂੰ ਤਾਂ ਜਾਣਾ ਹੀ ਪੈਂਦਾ
ਉਹ ਹਾਂਜੀ ਹਾਂਜੀ ਉਹ ਤੇ ਹੈ ਹੀ।
ਹਾਂ।
ਚਲੋ ਚਲੋ ਬ ਉਹੀ ਤਾਂ ਕਹਿ ਰਹੇ ਅਣ ਜਲ ਹੋਇਆ ਤੇ ਜ਼ਰੂਰ ਜਾਵਾਂਗੇ।
ਅਨਜਲ ਕਿਸੇ ਦਾ ਤਾਂ ਬਣਾਣਾ ਪਏਗਾ ਬਈ ਮੇਰਾ ਵੀ ਤਾਂ ਲੇਟ ਹੁੰਦਾ।
ਉਹੀ ਨਾ ਜਦੋਂ ਉੱਥੇ ਅਣ ਜਲ ਹੋਇਆ ਤੇ ਫੇਰ ਦੇਖੋ ਨਾ ਪਹਿਲੇ ਗਏ ਸੀ ਤੇ ਝਟਪੱਟ ਹੀ ਸਲਾਹ ਬਣ ਗਈ ਸੀ। ਕੋਈ ਟਾਈਮ ਵੀ ਨੀ ਲੱਗਾ ਸੀ ਗੱਲ ਗੱਲਾਂ ਗੱਲਾਂ ਕੀਤੀਆਂ ਸਲਾਹਾਂ ਆਪਸ ਚ ਬਣਾਈਆਂ ਤੇ ਝੱਟ ਫੱਟ ਗੱਲ ਉਹ ਬਣ ਗਈ।
ਹਾਂ।
ਫਿਰ ਬਣਾ ਲਾਂਗੇ ਪ੍ਰੋਗਰਾਮ।
ਆਹ ਉਸ ਦਿਨ ਬੱਚੇ ਗਏ ਸੀ ਕਹਿੰਦੇ ਅਸੀਂ ਇੱਥੇ ਲਿਜਾਣਾ ਸੀ ਆਪਣੇ ਬੱਚਿਆਂ ਨੂੰ ਲੈਗੇ ਹੋਣੇ ਨੇ ਕਿਉਂਕਿ ਚਲੋ ਆਈ ਨੀ ਨਾਨੀ ਨੀ ਬੋ ਨੀ ਤੋਂ ਅਸੀਂ ਇੱਥੇ ਤੁਹਾਨੂੰ ਲੈ ਕੇ ਜਾਣਾ ਸੀ ਘੁੰਮਣ ਵਾਸਤੇ ਮੈਂ ਕਿਹਾ ਬੱਸ ਬੇਟਾ।
ਹਾਂ। ਹੋ ਜਾਂਦੀ ਕਦੀ ਕਦੀ ਉਦਰ ਉੱਧਰ ਵੀ ਗੱਲ ਹੋ ਜਾਂਦੀ ਸਾਡੀ ਮੈਂ ਬੱਚਿਆਂ ਨਾਲ ਮੇਰੀ ਗੱਲ ਹੋ ਜਾਂਦੀ ਹੈ ਪੰਜਾਬੀ ਦੀਆਂ ਕਲਾਸਾਂ ਲਗਾਦੇ ਪਏ ਬੱਚੇ ਹੁਣ ਤੇ। ਵਧੀਆ ਮੈਂ ਕਿਹਾ ਬਹੁਤ ਵਧੀਆ। ਚੀਜ਼ ਤੂੰ ਸਿਖਾਦੀ ਪਈ ਹੈ ਬੱਚਿਆਂ ਨੂੰ ਗੁਰਦੁਆਰੇ ਦੇ ਨਾਲ ਲੱਗੇ ਨਾ ਬੱਚਿਆਂ ਨੂੰ ਆਪਣੇ ਆਪਣੀ ਅੱਛਾ। ਇਤਿਹਾਸ ਦਾ ਪਤਾ ਲੱਗਦਾ ਹਾਂ ਮੈਂ ਕੇ ਵਧੀਆ ਕਰਨੀ ਆ। ਤੂੰ ਮੈਨੂੰ ਦਿਖਾਦੀ ਵੀਡੀਓ ਕੋਲ ਕਰਦੀ ਮੇਰੇ ਨਾਲ ਗੱਲਾਂ ਕਰਦੀ ਹੈ ਆਪ
ਹਾਂ ਅਗਲੀ ਸੂਟ ਬੱਚੇ ਸੂਟ ਪਾ ਕੇ ਜਾਂਦੇ ਦੇਖੋ ਬੰਗਲੋਰ ਇੰਨਾ ਐਡਵਾਂਸ ਸਹਿਰ ਐ।
ਹਾਂ ਸੂਟ ਪਾ ਕੇ ਸਿਰ ਤੇ ਬੜੀ ਉਹ ਜਿਹੜੀ ਦਸਤਾਰ ਸਜਾ ਕੇ ਉਹਨੇ ਉਸ ਸ਼ਬਦ ਬੋਲਦੀ ਪਈ ਸੀ ਨਾ ਕੁੜੀਆਂ ਦੋ ਤਿੰਨ ਕੁੜੀਆਂ ਸੀ ਮੈਂ ਵੇਖਿਆ ਵੀਡੀਓ ਪਾਦੀ ਹੈ ਨਾ ਅਤੇ ਮੈਂ ਵੇਖੀਆਂ ਉਹਦੇ 'ਚ ਮੈਨੂੰ ਬਹੁਤ ਵਧੀਆ ਲੱਗ ਮੈਂ ਕਿਹਾ ਬਹੁਤ ਵਧੀਆ ਮੈਂ ਵੀ ਆਪਣੇ ਛੋਟੇ ਪੋਤ ਨੂੰ ਲੈ ਕੇ ਜਾਂਦੀ ਆ ਉਹ ਜ਼ਾਦਾ ਛੋਟਾ ਏ। ਹਜੇ ਉਹਦਾ ਧਿਆਨ ਨਹੀਂ ਇਹਨਾਂ ਚੀਜ਼ਾਂ ਹੈਗਾ ਫ਼ਿਰ ਵੀ ਕਦੀ ਕਦੀ ਜਾਂਦਾ ਦੋਸਤ ਉੱਥੇ ਬਣ ਗਏ ਤੇ ਇਸ ਗੁਰਦੁਆਰੇ ਚ ਰੋ ਕੇ ਜਾਨੀ ਆ ਗੁਰਦੁਆਰੇ ਕਹਿਣਗੇ ਨਵਜੋਤ ਨੀ ਆਇਆ ਨਵਜੋਤ ਨੀ ਆਇਆ ਮੈਂ ਉਹੀ ਅੱਜ ਉਹਨੂੰ ਜਾ ਕਹਿੰਦੀ ਪਈ ਸੀ ਮੈਂ ਕਿਹਾ ਬੇਟਾ ਚੱਲਿਆ ਕਰ ਨਾਲ ਮੇਰੇ, ਸਾਰੇ ਯਾਦ ਕਰਦੇ ਆ ਤੈਨੂੰ ਗੁਰਦੁਆਰੇ।
ਨਾਲ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਆਪਣੀ
ਪਤਾ ਲੱਗਦਾ ਐ ਨਹੀਂ ਉਹ ਬੱਚੇ ਵੱਡੇ ਜਾਂਦੇ ਮੱਥਾ ਟੇਕ ਨ ਜਾਂਦੇ ਨਾ ਤਾਂ ਸਾਡੇ ਉੱਥੋਂ ਨਾ ਬਾਹਰੋਂ ਆਦੇ ਪਏ ਆ ਸਿਖਾਣ ਵਾਸਤੇ। ਤੇ ਕਹਿੰਦੇ ਮੰਮੀ ਬਹੁਤ ਬਹੁਤ ਵਧੀਆ ਲੱਗਦਾ ਉਹ ਕੋਈ ਨਾ ਕੋਈ'ਕੋਈ ਨਾ ਕੋਈ ਇਤਿਹਾਸ ਦੀ ਗੱਲ ਸੁਣਾਦੇ ਆ ਨਾ ਤੇ ਫਰ ਇਹ ਵੀ ਆ ਕੇ ਮੈਨੂੰ ਪੁੱਛਣਗੇ ਮੰਮੀ ਇੰਝ ਤੇ ਮੈਂ ਫਿਰ ਦੱਸਾਂਗੀ ਉਹਨਾ ਨੂੰ। ਤੇ ਉਹ ਥੋੜ੍ਹੀ ਦੇਰ ਵਾਸ ਪੰਜ ਮਿੰਟ ਬਸ ਮੱਥਾ ਟੇਕ ਕੇ ਜਿੰਨੀ ਗੱਲ ਕੰਨ ਚ ਪਈ ਤੇ ਉਹਨਾ ਨੂੰ ਚੰਗੀ ਲੱਗਦੀ ਹੈ। ਤੇ ਮੈਂ ਕਿਹਾ ਦਸ ਮਿੰਟ ਬੈਠ ਜਿਆ ਕਰੋ ਤੁਸੀਂ ਜਦੋਂ ਉਥੇ ਲੈਕਚਰ ਹੁੰਦਾ ਹੁੰਦਾ।
ਸਾਡੇ ਇਥੇ ਜਦੋਂ-ਜਦੋਂ ਪਾਠ ਮੁਕ ਮੁੱਕ ਜਾਂਦਾ ਨਾ ਫੇਰ ਕੋਈ ਨਾ ਕੋਈ ਇਤਿਹਾਸ ਬਾਰੇ ਇੱਕ ਕਦੀ ਜਨਾਨੀ ਸਪੀਚ ਦਿੰਦੀ ਹੈ। ਫਿਰ ਉਹਨੂੰ ਗਿਫਟ ਕੀਤੇ ਨੇ।
ਹਾਂ, ਸਾਰੇ ਗੁਰਦੁਆਰਿਆਂ ਚ ਚੱਲਦਾ ਪਿਆ। ਚਲੋ ਬਈ ਵਧੀਆ ਠੀ ਹਾਂ। ਚਲੋ ਲਗਾਓ ਚੱਕਰ ਤੁਸੀਂ ਫਿਰ ਚੱਲਾਂਗੇ ਕਿੱਧਰੇ ਘੁੰਮਣ ਚੱਲਾਂਗੇ।
ਹਾਂਜੀ।
ਚਲੋ ਠੀਕ ਹੈ ਜੀ ਅੱ
ਠੀਕ ਹੈ, ਅੱਛਾ ਜੀ ਸਸ ਰੀ ਕਾਲ।